ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਮੈਡਮ
ਸਸਰੀ ਅਕਾਲ ਜੀ ਕੀ ਹਾਲ ਜੀ।
ਠੀਕ-ਠਾਕ ਵਧੀਆ ਤੁਸੀਂ ਸੁਣਾਓ।
ਸਾਡੇ ਵਧੀਆ ਵਾ ਹੋਰ ਕੀ ਕਰਦੇ ਪਏ ਜੇ।
ਮੈਂ ਤੇ ਫਰੀ ਹਾਂ।
ਕਰ ਲਿਆ। ਠੀਕ ਹੈ ਜੀ ਹੋਰ ਬੱਚੇ ਠੀਕ-ਠਾਕ ਘਰ ਪਰਿਵਾਰ ਸਾਰੇ
ਹਾਂਜੀ-ਹਾਂਜੀ ਸਭ ਠੀਕ-ਠਾਕ ਜੀ ਤੁਸੀਂ ਸੁਣਾਓ ਖਾ ਲਿਆ ਖਾਣਾ।
ਹਾਂਜੀ ਅਸੀਂ ਵੀ ਖਾ ਲਿਆ ਬਸ ਫਰੀ ਬੈਠੇ ਸੀ ਥੋੜਾ ਟਾਈਮ ਤੁਹਾਡਾ ਫੋਨ ਗਿਆ ਤੇ ਮੈਂ ਸੋਚਿਆ ਚਲੋ ਗੱਲ ਕਰ ਲੈਂਨੇ ਆਂ।
ਠੀਕ ਏ।
ਤੇ ਤੁਸੀਂ ਕਦੇ ਪਹਾੜਾਂ ਵਗੈਰਾ ਤੇ ਗਏ ਜੇ ਜਿੱਦਾਂ ਸਮਰ ਵੇਕੇਸ਼ਨ ਦੇ ਵਿੱਚ ਕਈ ਲੋਕ ਜਾਂਦੇ ਆ ਕਈਆਂ ਨੂੰ ਬੋਤ ਪਸੰਦ ਹੁੰਦਾ ਵਾ ਤੇ ਤੁਸੀਂ ਕਦੇ ਗਏ ਜੇ।
ਨਈ ਮੈਂ ਗਈ ਨੀ। ਕਦੀ ਵੈਹੇ ਮਤਲਬ ਵੀਡੀਓ ਵੂਡੀਓ ਵੇਖੀ ਦੀਆਂ ਜਿਦਾਂ ਲੋਗ ਜਾਂਦੇ ਆ ਨਾ।
ਹਾਂਜੀ ਵੈਸੇ ਤੁਹਾਡਾ ਦਿਲ ਕਰਦਾ ਵਾ।
ਕਰਦਾ ਤਾਂ ਹੈਗਾ ਦਿਲ ਹੁਣ ਤਾਂ ਜਾਵਾਂਗੇ ਚਲੋ ਕਿਤੇ ਪਰ ਅਜੇ ਦੇ ਬਸ
ਅੱਛਾ ਜੀ। ਠੀਕ ਆ।
ਤੁਸੀਂ ਗਏ ਜੇ।
ਨਈ ਅਸੀਂ ਵੀ ਗਏ ਕਦੇ ਬਟ ਟਰਾਈ ਬੜੀ ਵਾਰ ਕੀਤਾ ਵਾ। ਮੈਨੂੰ ਤੇ ਵੈਸੇ ਕਸ਼ਮੀਰ ਬਹੁਤ ਪਸੰਦ ਏਆ ਕਹਿੰਦੇ ਨਾ ਉਹਨੂੰ ਦੁਨੀਆਂ ਦੀ ਜੰਨਤ ਕਿਹਾ ਗਿਆ ਦੁਨੀਆਂ ਦਾ ਸਵਰਗ ਕਿਹਾ ਗਿਆ ਵਾ ਤੇ ਮੇਰਾ ਬਹੁਤ ਮਨ ਕਰਦਾ ਕਿ ਮੈਂ ਇਕ ਵਾਰ ਉਹਨੂੰ ਵੇਖ ਖਾਂ ਕੇ ਉਹ ਵਾਕਿਆ ਜਨਤ ਹੈਗੀ ਆ ਉੱਥੇ
ਹਾਂ ਮੇਰੇ ਹਸਬੈਂਡ ਦਾ ਟੂਰ ਐਂਡ ਟਰੈਵਲ ਦਾ ਕੰਮ ਹੀ ਨਾ ਤੇ ਉਹ ਜਾਂਦੇ ਰਹੇ ਹੀ ਸਵਾਰੀਆਂ ਲੈਕੇ ਹੂੰ, ਮਤਲਬ ਵਧੀਆ ਵਾ ਕਹਿੰਦੇ ਬੜਾ ਮਜ਼ਾ ਜਿਹਾ ਆਉਂਦਾ ਲੋਕ ਚਲ ਜਾਂਦੇ ਨੇ ਜਿੱਦਾਂ, ਘੁੰਮਣ ਫਿਰਨ ਤੁਹਾਡੇ ਨਾ ਤੁਸੀਂ ਹੈਡਫੋਨ ਲਾਏ
ਨਹੀ -ਨਹੀ ਮੈਂ ਤੇ ਵੈਸੇ ਗੱਲ ਕਰ ਰਹੀ
ਅੱਛਾ ਅਵਾਜ਼ ਨਾ ਮੇਰੀ ਬੈਗ ਆਉਂਦੀ ਨੈੱਟਵਰਕ ਦੀ ਇੱਕ ਪ੍ਰੋਬਲਮ ਲੱਗਦੀ
ਹਾਂਜੀ ਹੋ ਸਕਦਾ ਤੁਹਾਡੀ ਆਵਾਜ਼ ਤੇ ਮੈਨੂੰ ਬਹੁਤ ਨਾ ਘੱਟ- ਘੱਟ ਆ ਰਹੀ ਆ
ਅੱਛਾ
ਵੈਸੇ ਵੀ ਨਾ ਵੈਦਰ ਚੇਂਜ ਹੋਣ ਕਰਕੇ ਨਾ ਤਿੰਨ- ਚਾਰ ਦਿਨਾਂ ਤੋਂ ਨੈਟਵਰਕ ਦੀ ਬਹੁਤ ਪ੍ਰੋਬਲਮ ਚੱਲ ਰਹੀ ਆ
ਹਾਂਜੀ- ਹਾਂਜੀ, ਤੇ ਉਹ ਮੇਰੇ ਹਸਬੈਂਡ ਜਾਂਦੇ ਹੁੰਦੇ ਸੀ ਏਦਾਂ ਸਵਾਰੀਆਂ ਲੈ ਕੇ ਇੱਧਰ ਜੰਮੂ-ਕਸ਼ਮੀਰ ਕਸ਼ਮੀਰ ਵੱਲ ਵੀ ਜਾਂਦੇ ਰਹੇ ਤੇ ਕਹਿੰਦੇ ਬੜਾ ਵਧੀਆ ਇੱਧਰ ਮਾਹੌਲ ਜਿਹਾ ਵਾ ਜੰਮੂ ਕਸ਼ਮੀਰ ਵੱਲ ਹਾਂ ਥੋੜ੍ਹਾ, ਅੱਤਵਾਦੀਆਂ ਦਾ ਹੋ ਜਾਂਦਾ ਕਿਸੇ ਟਾਈਮ ਪਰ ਮੌਸਮ ਦਾ ਕਹਿੰਦੇ ਸੀ ਬਹੁਤ ਵਧੀਆ ਹੁੰਦਾ ਉੱਧਰ
ਮੈਂ ਵੀ ਆਪਣੇ ਹਸਬੈਂਡ ਨੂੰ ਕਈ ਵਾਰ ਕਿਹਾ ਰਿਕੁਐਸਟ ਕੀਤੀ ਕਿ ਆਪ ਜਾਈਏ ਤੇ ਉਹ ਕਿਹ ਦਿੰਦੇ ਕੀ ਉ ਗੋਲੀ, ਕਿਸੇ ਟਾਈਮ ਕਿਸੇ ਨੂੰ ਵੀ ਲੱਗ ਸਕਦੀ ਆ ਤੇ ਉਹਨਾਂ ਦਾ ਕੋਈ ਰੁਝਾਨ ਨਹੀ ਉੱਧਰ ਜਾਣ ਦੇ ਵਿੱਚ
ਉਹ ਗੱਲ ਅਸਲ ਵਿੱਚ ਏਦਾ ਹੋਣਾ ਜੋ ਹੋਣਾ ਉਹ ਪਰਮਾਤਮਾ ਨੇ ਜੋ ਕਿਸੇ ਦੀ ਕਿਸਮਤ ਚ ਲਿਖਿਆ ਨਾ ਉਹੀ ਹੋਣਾ ਏ ਜੇ ਆਪਾਂ ਏਦਾਂ ਡਰ ਕੇ ਕਿਹਾ ਨਾ ਤੇ ਗੋਲੀ ਲੱਗਦੀ ਐ ਜੇ ਸਾਡੇ ਵਾਹਿਗੁਰੂ ਨੇ ਚੰਗੀ ਕਿਸਮਤ ਲਿਖੀ ਹੈ ਤੇ ਕੁਛ ਨਹੀਂ ਹੋਣਾ
ਹਾਂਜੀ
ਹਾਂ ਜੇ ਸਾਡੀ ਏਦਾਂ ਕਿਸਮਤ ਚ ਲਿਖਿਆ ਹੋਊ ਕਿ ਜੰਮੂ ਜਾਵਾਂਗੇ, ਤੇ ਸਾਨੂੰ ਉੱਥੇ ਗੋਲੀ ਲੱਗਣੀ ਹੈ ਸਾਨੂੰ ਕੋਈ ਬਚਾ ਨਹੀਂ ਸਕਦਾ ਤੇ ਅਸੀਂ ਜੰਮੂ ਵੀ ਚਲੇ ਹੀ ਜਾਣਾ ਏ
ਹੁਣ ਵੇਖੋ ਆਪਾਂ, ਆਪ ਆਪਾ ਲੋਕ ਨਾ ਜਿਹੜੇ ਆਪਾ ਬੜਾ ਡਰਦੇ ਪਹਾੜਾਂ ਭੂੜਾਂ ਜਾਣ ਤੇ ਨਾ ਜਿਹੜੇ ਆਪਣੇ ਤੋਂ ਇਲਾਵਾ ਹਿੰਦੂਆ ਵਲ ਵੇਖ ਲੋ ਉਹ ਉਹਨਾਂ ਦੇ ਜਿੰਨੇ ਵੀ ਮੰਦਿਰ ਆ ਨਾ ਮਾਤਾ ਦੇ ਜਾ ਕਿਸੇ ਭਗਵਾਨ ਦਾ ਵੀ ਇਹਨਾਂ ਦਾ ਮੰਦਿਰ ਹੈ ਉਹ ਹੈ ਹੀ ਪਹਾੜਾ ਦੇ ਉੱਤੇ ਆ
ਆਹੋ ਅਜਿਹਾ ਕੱਲ ਤੇ ਪਤਾ ਨੀ ਦੋ ਕੁ ਦਿਨ ਹੋ ਗਏ ਆ ਇੱਕ ਕਿਸ਼ਤੀ ਡੁੱਬ ਗਈ ਏ ਨਾ ਫਿਰ ਸ਼ਰਧਾਲੂਆ ਦੀ
ਹਾਂਜੀ
ਪਤਾ ਨੀ ਕਿਹੜੀ ਜਗਾ ਤੇ ਜਿਹੜੇ ਮਾਰੇ ਗਏ ਵਿਚਾਰੇ
ਹਾਂਜੀ ਉਹਨਾਂ ਦਾ ਵੇਖੋ ਅਮਰਨਾਥ ਹੋ ਗਿਆ, ਕਿਰਦਾਰਨਾਥ ਹੋ ਗਿਆ, ਜਾਂ ਨੈਣਾ ਦੇਵੀ ਵੈਸ਼ ਦੇਵੀ ਜਿਹੜਾ ਵੀ ਮੰਨ ਲਓ, ਪਹਾੜਾਂ ਦੇ ਉੱਤੇ ਮਤਲਬ ਕਿ ਦੇਵਤੇ ਚੜ ਕੇ ਬੈਠੇ ਆ।
ਆ ਤੇ ਮੰਨ ਲਓ ਜਿਹੜੇ ਲੋਕ ਜਾਂਦੇ ਆ ਘੁੰਮਣ ਨਾ ਏਦਾਂ ਅਗੇ ਪਿੱਛੇ ਦੋ- ਤਿੰਨ ਮਹੀਨੇ ਪਹਿਲਾਂ ਵੀ- ਕਿਸ਼ਤੀ ਡੁੱਬ ਗਈ ਸੀ।
ਤੇ ਮੰਨ ਲਓ ਉਹ ਤਾਂ ਏਦਾਂ ਲੋਕੀ ਡਰਦੇ ਮਰੇ। ਜਾਣ ਹੀ ਨਾ ਵੀ ਕਿਸ਼ਤੀ ਡੁੱਬ ਜੂ ਅਸੀਂ ਕਿਸ਼ਤੀ ਚ ਨੀ ਚੜਨਾ ਪਰ ਉਹਨਾਂ ਨੂੰ ਸਿਰਫ ਇਹੋ ਹੀ ਹੈ ਕਿ- ਸਾਰੇ, ਇੱਕ ਨੂੰ ਇਹੋ ਵਿਸ਼ਵਾਸ ਪਰਮਾਤਮਾ ਤੇ ਕਿ ਜੇ ਉਹਨੇ ਚ ਸਾਡਾ ਚੰਗਾ ਲਿਖਿਆ ਤਾਂ ਸਾਨੂੰ ਕੁਛ ਨਹੀਂ ਹੋਣਾ।
ਹਾਂਜੀ- ਹਾਂਜੀ।
ਇਸ ਕਰਕੇ ਡਰ ਨਹੀਂ ਮਨ ਚ ਰੱਖਣਾ ਚਾਹੀਦਾ। ਘੁੰਮਣ ਜ਼ਰੂਰ ਜਾਣਾ ਚਾਹੀਦਾ ਜੋ ਤੁਹਾਡਾ ਸ਼ੌਂਕ ਚਲੋ ਮੈਂ ਤਾਂ ਅਜੇ ਫਰੀ ਨਹੀਂ ਆ ਨਾ ਬੱਚੇ ਮੇਰੇ- ਪੜਦੇ ਨੇ। ਵੱਡੀਆਂ ਕਲਾਸਾਂ ਨੇ ਫੇਰ ਛੁੱਟੀਆਂ ਦੇ ਵਿੱਚ ਉਸ ਤਰਾਂ ਗਰਮੀ ਜ਼ਿਆਦਾ ਹੁੰਦੀ ਆ ਸਿਆਲ ਵਾਲੀਆ- ਛੂਟੀਆਂ ਚ ਠੰਡ ਜ਼ਿਆਦਾ ਹੁੰਦੀ ਹੈ।
ਹਾਂਜੀ।
ਤੇ ਕੋਈ ਨੀ ਜਾਵਾਂਗੇ ਕਿਤੇ ਬੱਚਿਆਂ ਨੂੰ ਪਹਿਲਾਂ ਪੜਾ ਲਿਖਾ ਲਈਏ, ਫੇਰ ਫਰੀ ਹੋਵਾਂਗੇ। ਫੇਰ ਚੱਲ ਜਾਗੇ।
ਹੋਰ ਅਸੀਂ ਰਹਿੰਦੇ ਵੀ ਪਿੰਡ ਚ ਆ। ਪਿੰਡਾਂ ਦੇ ਮਾਹੌਲ ਤੁਹਾਨੂੰ ਪਤਾ ਇੱਦਾਂ ਹੁੰਦੇ ਹੈ ਕਿ ਜ਼ਿਆਦਾ ਘੁੰਮਣ ਫਿ- ਫਿਰਨ ਵੱਲ ਨਹੀਂ ਧਿਆਨ ਹੁੰਦਾ ਹਰ ਇੱਕ ਦਾ ਕੰਮ 'ਚ ਹੀ ਧਿਆਨ ਹੁੰਦਾ ਹੈ।
ਹਾਂਜੀ।
ਤੁਹਾਡੇ ਬੱਚੇ ਕਿੰਨੇ ਨੇ?
ਮੇਰਾ ਜੀ ਇੱਕ ਬੇਟਾ ਏ।
ਅਛਾ ਛੋਟਾ ਈ ਏ ਅਜੇ?
ਹਾਂਜੀ ਹਜੇ ਸੈਵਨ ਯੀਅਰ ਦਾ ਵਾ ਤੇ, ਉਹ ਨਾ ਸੈਕਿੰਡ ਕਲਾਸ ਵਿੱਚ ਪੜ ਪੜਦਾ ਵਾ।
ਅੱਛਾ -ਅੱਛਾ ਠੀਕ ਹੈ। ਤੁਸੀਂ ਪਿੰਡ ਚ ਰਹਿੰਦੇ ਕਿ ਸ਼ਹਿਰ ਚ?
ਨਹੀਂ ਜੀ ਅਸੀਂ ਵੀ ਪਿੰਡ ਚ ਈ ਰਹਿਨੇ। ਤੁਹਾਡੇ ਵਾਂਗੂੰ।
ਰੰਗਵਾ ਓਕ।
ਹਾਂਜੀ, ਤੁਹਾਡੇ ਬੱਚੇ?
ਮੇਰੇ ਦੋ ਬੱਚੇ ਆ ਜੀ ਬੇਟੀ ਤੇ ਬੇਟਾ।
ਠੀਕ ਹੈ ਜੀ, ਕਿਹੜੀ ਕਲਾਸ ਚ ਪੜਦੇ?
ਬੇਟੀ ਪਲੱਸ ਟੂ 'ਚ ਬੇਟਾ ਏਰਥ 'ਚ।
ਠੀਕ ਹੈ, ਫੇਰ ਬੇਟੀ ਦੇ ਅੱਗੇ ਫੇਰ ਯੂਨੀਵਰ ਸਿਟੀ ਵਗੈਰਾ ਜੁਆਇੰਨ ਕਰੂ ਗੀ ਨਾ।
ਉਹ ਪਤਾ ਨੀ ਅਜੇ ਸੋਚਣ ਡਏ ਆ। ਕੋਰਸ ਵਗੈਰਾ ਕੋਈ ਕਰਵਾਵਾਂਗੇ ਅਜੇ ਇਹ ਨਹੀਂ ਸਲਾਹ ਵੀ ਕਿਹੜਾ ਕਰਵਾਉਣਾ ਏ। ਪਲੱਸ ਟੂ ਹੋਜੂਗੀ ਨਾ ਫੇਰ ਸਲਾਹ ਲਵਾਂਗੇ ਕਿਸੇ ਦੀ ਭੈਣ ਭਰਾ ਦੀ ਕੋਈ। ਪੜੇ-ਲਿਖੇ ਦੀ ਫੇਰ ਪੁੱਛ ਲਾਂਗੇ ਜੋ ਵੀ- ਕਰਨਾ ਹੋਊਗਾ। ਕਈ ਵਾਰ ਹੁੰਦਾ ਆਪਾਂ ਪਹਿਲਾਂ ਸੋਚ ਕੇ ਰੱਖਿਆ ਹੁੰਦਾ ਪਰ ਤੁਹਾਨੂੰ ਪਤਾ ਅੱਜ ਕੱਲ- ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਬੜਾ ਕਰੇਜ਼ ਏ।
ਏ ਤੇ ਹੈ।
ਓ ਫਿਰ ਏਸ ਕਰ ਕੇ ਅਸੀਂ ਤਾਂ ਏਹੋ ਬੱਚੇਆਂ ਨੂੰ ਸਮਝਾਨੇ ਆ ਕੋਈ ਕੋਰਸ ਵਗੈਰਾ ਕਰਕੇ ਫੇਰ ਆਈਲੈਟਸ ਕਰੋ ਤਾਂ ਜੋ ਬਾਰ ਜਾ ਕੇ ਵੀ ਤੁਆਨੂੰ ਕੋਈ ਪ੍ਰੋਬਲਮ ਨਾ ਆਵੇ ਤੁਆਡੇ ਕੋਲ ਕੋਈ ਗੁਨ ਹੋਵੇ।
ਹੂੰ।
ਏਥੇ ਕੁਝ ਸਿੱਖ ਕੇ ਜਾਓਗੇ ਤੇ ਬਾਰ ਕੰਮ ਮਿਲ ਜੂਗਾ ਨਈਂ ਤੇ ਪਲੱਸ ਟੂ ਦੇ ਬੇਸ ਤੇ ਜਾਂਨੇ ਆਂ ਤਾਂ ਫਿਰ ਕੰਮ ਨਈਂ ਮਿਲਦਾ।
ਵੈਸੇ ਤੇ ਮੈਮ ਵੇਖੋ ਜੇ ਆਪਾਂ ਨਾ ਕੰਪਿਊਟਰ ਦਾ ਕੋਈ ਵੀ ਕੋਰਸ ਜੁਆਇਨ ਕਰਦੇ ਨਾ ਓ ਬੈਸਟ ਏ ਆ। ਕਿਓਂਕਿ ਆਪਾਂ ਕਿਤੇ ਵੀ ਚਲੇ ਜਾਈਏ ਨਾ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਈਏ ਮਤਲਬ ਕੇ ਏ ਕੰਮ ਬੈਸਟ ਰੈਂਦਾ ਵਾ ਕੇ ਹਰ ਕਿਤੇ ਟੈਕਨੋਲੋਜੀ ਹੈਗੀ ਹੀ ਹੈਗੀ ਆ।
ਹਾਂਜੀ-ਹਾਂਜੀ।
ਮੰਨ ਲਓ ਕਿਤੇ ਵੀ ਏਅਰਪੋਟ ਤੇ ਬੰਦਾ ਚਲੇ ਜੇ ਕਿਸੇ ਕੰਪਨੀ ਦੇ ਵਿੱਚ ਚਲੇ ਜੇ ਕਿਸੇ ਟਰੈਵਲ ਏਜੰਸੀ ਦੇ ਵਿੱਚ ਚਲ ਜੋ ਕਿਤੇ ਵੀ ਚਲੇ ਜੋ ਨਾ ਅਦਰਵਾਈਜ਼ ਕੰਪਿਊਟਰ ਦਾ ਕੰਮ ਕਿਤੇ ਵੀ ਤਾਨੂੰ ਮਿਲਜੂਗਾ।
ਹਾਂਜੀ ਏ ਤੇ ਗੱਲ ਆ ਕੰਪਿਊਟਰ ਦਾ ਯੁੱਗ ਏ ਹੁਨ।
ਹਾਂਜੀ।
ਕੰਪਿਊਟਰ ਦਾ ਕੰਮ ਮਿਲ ਈ ਸਕਦਾ ਵਾ ਜਿਵੇਂ
ਚਲੋ ਵੇਖ ਲਾਂਗੇ ਬੱਚੇ ਵੈਸੇ ਕੋਸ਼ਿਸ਼ ਤਾਂ ਏਹੋ ਈ ਐ ਕੇ ਚਲੋ ਜੇ ਬਾਰ ਦਾ ਵੀ ਕਰਨਾ ਹੋਊਗਾ ਜਾਨ ਦਾ ਤੇ ਫਿਰ ਵੀ ਕਿਸੇ ਏਜੰਟ ਵਗੈਰਾ ਨੂੰ ਪੁੱਛ ਕੇ ਕੇੜਾ ਕੋਰਸ ਕਰਵਾਈਏ।
ਤੇ ਫਿਰ ਓਹੋ ਕਰਵਾਲਾਂਗੇ ਬਾਕੀ ਓ ਆਪਨੇ ਰਿਸ਼ਤੇਦਾਰ ਵੀ ਹੈਗੇ ਨੇ ਬਾਰ ਓਨਾਂ ਨੂੰ ਪੁੱਛਲਾਂਗੇ, ਓਨਾਂ ਦੀ ਵੀ ਸਲਾਅ ਲੱ ਲਾਂਗੇ। ਕੇੜਾ ਕੋਰਸ ਕਰਵਾਈਏ ਕਿੱਦਾਂ
ਠੀਕ ਐ ਠੀਕ ਐ।
ਠੀਕ ਐ, ਬਾਕੀ ਜੇ ਏਥੇ ਬਾਕੀ ਸਮੇਂ ਦਾ ਨਈਂ ਪਤਾ ਜੇ ਦਾਨਾ ਪਾਨੀ ਹੋਊਗਾ ਨਈਂ ਤੇ ਮੈਂ ਤੇ ਏਹੋ ਚੌਨੀ ਆਂ ਕੇ ਇੱਥੇ ਬੱਚਾ ਤਿੰਨ-ਚਾਰ ਸਾਲ ਪੜ੍ਹਾਈ ਕਰੇ। ਫਿਰ ਮੈਰਿਜ ਵਗੈਰਾ ਕਰਕੇ ਈ ਬਾਰ ਭੇਜਾਂਗੇ ਵੀ ਏਦਾਂ ਕੱਲੇ ਬੱਚੇ ਦੀ ਔਖਾ ਹੋ ਜਾਂਦਾ ਵਾ।
ਹਾਂਜੀ ਏ ਤੇ ਹੈ ਕੱਲੇ ਬੱਚੇ ਲਈ ਏਨੀ ਮੁਸ਼ਕਿਲ ਹੁੰਦੀ ਐ ਜਾਂ ਕੋਈ ਕੰਮ ਕਰਨਾ ਔਖਾ ਹੋ ਜਾਂਦਾ ਸਾਰਾ ਮੈਨੇਜ ਕਰਨਾ।
ਬੇਟੀ ਮੇਰੀ ਦੇ ਏਥੇ ਹੁਨ ਸਤਾਰਾਂ ਸਾਲ ਉ ਏਜ ਹੋ ਗਈ ਏ ਤੇ ਕੋਈ ਹਜੇ ਤੱਕ ਕਦੀ ਕਿਸੇ ਕੰਮ ਨੂੰ ਨੀ ਹੱਥ ਲਾਇਆ ਤੇ ਓ ਮੈਨੂੰ ਅ ਮੇਰਾ ਬੇਟਾ ਕੈਂਦਾ ਰਊਗਾ ਕੇ ਮੰਮਾ ਏ ਏਨੇ ਘਰ ਦਾ ਕੰਮ ਨੀ ਕਦੀ ਤੁਆਡੇ ਨਾਲ ਕਰਵਾਏਆ ਤੇ ਏਨੇ ਬਾਰ ਜਾ ਕੇ ਕੀ ਕਰਨਾ ਏ। ਤੇ ਓਤੇ ਫਿਰ ਏ ਆਪਨੇ ਤੋਂ ਪੈਸੇ ਮੰਗੇਆ ਕਰੂਗੀ।
ਬਟ ਮੈਮ ਏ ਵੀ ਏ ਨਾ ਜਦੋਂ ਬੱਚੇ ਆਪਨੇ ਪੈਰਾਂ ਸਿਰ ਹੋ ਜਾਂਦੇ ਨਾ ਫਿਰ ਓਨਾਂ ਨੂੰ ਹੋ ਜਾਂਦਾ ਵਾ ਕੇ ਮੈਂ ਕੰਮ ਕਰਨਾ ਜਾਂ ਜਿੱਦਾਂ ਵਾਂ ਪੇਰੇਂਟਸ ਤੇ ਸਿਰ ਤੇ ਏਨਾ ਹੁੰਦਾ ਕੇ ਓਨਾਂ ਨੂੰ ਕੋਈ
ਤੇ ਫਿਕਰ ਨੀ ਹੋ, ਹਾਂਜੀ ਏ ਤੇ ਗੱਲ ਹੈਗੀ।
ਹਾਂਜੀ।
ਬਾਕੀ ਮੈਂ ਵੀ ਏਹੋ ਕੈ ਦਿੰਨੀ ਕੇ ਆਪਾਂ ਕਰ ਕੁਛ ਨਈ ਸਕਦੇ ਜੋ ਪਰਮਾਤਮਾ ਨੇ ਏਦਾ ਲਿਖੇਆ ਹੋਊਗਾ। ਤੇ ਹੋ ਈ ਜਾਨਾ ਆਪਾਂ ਬੰਦਾ ਤੇ ਬਸ ਕੈ ਦਿੰਦਾ ਕੇ ਮੈਂ ਏਦਾਂ ਕਰਨਾ ਓਦਾਂ ਕਰਨਾ ਬਾਕ ਕੀ ਜੋ ਵੈਗੁਰੂ ਨੇ ਲਿਖੇਆ ਏ ਹੋਨਾ ਤੇ ਓਹੀ ਹੁੰਦਾ ਏ।
ਹਾਂਜੀ-ਹਾਂਜੀ।
ਜਿੱਥੇ ਕਿਸੇ ਦਾ ਦਾਨਾ- ਪਾਨੀ ਲਿਖਆ ਹੁੰਦਾ ੳਨੇ ੳਥੇ ਖਾਨਾ
ਹੋਰ ਤੁਸੀਂ ਸੁਣਾਓ? ਤੁਆਡੇ ਹਸਬੈਂਡ ਠੀਕ -ਠਾਕ ਨੇ।
ਹਾਂਜੀ ਮੇਰੇ ਹਸਬੈਂਡ ਠੀਕ ਐ, ਬੇਟੇ ਨੂੰ ਲੈਣ ਗਏ ਸਕੂਲ ਤੋਂ।
ਅੱਛਾ ਜੀ।
ਤਾਡੀ ਫੈਮਲੀ ਦੇ ਵਿੱਚ ਕੌਨ-ਕੌਨ ਏ?
ਮੇਰੀ ਫੈਮਲੀ ਚ ਵੈਸੇ ਫ ਕਰੇਂਦ ਮੇਰੇ ਜੇਠ ਤੇ ਹੋਰ ਵੀ ਹੈਗੇ ਨੇ ਪਰ ਅਸੀ ਕੱਲੇ ਈ ਘਰ ਚ ਅਸੀ ਅੱਡ ਆ ਘਰੋਂ।
ਅੱਛਾ ਜੀ।
ਹਸਬੈਂਡ ਮੇਰੇ ਜੋਬ ਕਰਦੇ ਆ ਤੇ ਬੱਚੇ ਸਕੂਲ ਗਏ ਆ, ਮੈਂ ਕੱਲੀ ਘਰੇ ਆ ੳਧਰ ਦੂਜੇ ਪਰਿਵਾਰ ਚ ਮੇਰੀਆਂ ਜਠਾਨੀਆਂ ਨੇ।
ਤੇ ਨਾਲ ਮੰਮੀ ਡੈਡੀ ਨੇ। ਹੋਰ
ਹੋਰ ਵਧੀਆ ਜੀ। ਵਾਹਿਗੁਰੂ ਜੀ ਦੀ ਕਿਰਪਾ ਵਾ। ਹੂੰ
ਹੂੰ ਕਿਰਪਾ ਈ ਚਾਈਦੀ ਏ ਜੀ। ਤਾਡੇ ਨਾਲ ਗੱਲ ਕਰਨ ਡਿਆਂ ਬੋਤ ਵਧੀਆ ਲੱਗਾ, ਬੜੀ ਵਧੀਆ ਆਵਾਜ ਏ ਤਾਡੀ।
ਹਾਂਜੀ, ਤਾਡੇ ਨਾਲ ਗੱਲ ਕਰਕੇ ਵੀ ਸਾਨੂੰ ਬੋਤ ਵਧੀਆ ਫੀਲ ਹੋਏਆ।
ਹਾਂਜੀ।
ਚਲੋ ਠੀਕ ਐ ਫੇਰ ਮੈਮ।
ਹਾਂਜੀ-ਹਾਂਜੀ ਚਲੋ ਠੀਕ ਐ, ਹਾਂਜੀ ਫੇਰ ਕਰਾਂਗੇ ਗੱਲ ਜੀ।
ਓਕੇ ਜੀ, ਸਸ ਸ਼੍ਰੀ ਅਕਾਲ।
ਸਸ ਸੀ਼੍ ਅਕਾਲ ਜੀ।